ਹੈਲੋ ਸਤਿ ਸ੍ਰੀ ਅਕਾਲ ਜੀ।
ਹੈਲੋ
ਹੈਲੋ, ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ, ਕੀ ਹਾਲ ਹੈ, ਹੈਲੋ
ਹੋਰ ਕਿਵੇਂ ਹੋ ਤੁਸੀਂ
ਹੈਲੋ, ਸਤ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ, ਹਾਂਜੀ ਮੈਂ ਠੀਕ ਹ ਬਸ ਕੁਛ ਨੀ ਘਰ ਦੇ ਇ ਕੰਮ ਕਰ ਰਹੇ ਸੀ ਹੋਰ ਕੀ
ਸਫਾਈਆਂ ਤੇ ਪਰੇਸ਼ਾਨ ਹੋਈ ਪਈ ਆਂ ਕਿੰਨੀ ਮਿੱਟੀ ਹਨੇਰੀ ਪੱਖੇ ਗੰਦੇ, ਰਸੋਈ ਗੰਦੀ ਵਿਹੜਾ ਗੰਦਾ ਮਿੱਟੀ
ਹਾਂ
ਬੁਰਾ ਹਾਲ ਹੈ ਪਤਾ ਐ ਕੀ ਹੈ ਮੈਂ ਨਾ ਅ ਮੈਂ ਹੈਗੀਆਂ ਕੱਲੀ ਘਰ ਚ ਤੇ ਉਹ ਕੱਲੇਆਂ ਕਰਕੇ ਮੈ ਸਾਰਾ ਕਰਨਾ ਪੈ ਰਿਹਾ ਮੈਂ ਬਹੁਤ ਪਰੇਸ਼ਾਨ-ਪਰੇਸ਼ਾਨ ਹੋਈ ਪਈ ਆ, ਮਤਲਬ ਕੋਈ
ਨਹੀਂ ਫੇਿਰ ਸਾਰੇ ਹੁੰਦੇ ਆ ਸਾਡੇ, ਹਾਂ ਸਹੀ ਗੱਲ ਐ
ਫੈਮਲੀ ਆ
ਸਾਰੇ ਆ ਜੁਆਇੰਟ ਫੈਮਿਲੀ ਆ ਪਰ ਸਾਨੂੰ ਵੀ ਓ ਔਖਾ ਹੁੰਦਾ ਐ ਸਾਨੂੰ ਵੀ ਬਹੁਤ ਔਖਾ ਹੁੰਦਾ ਸਾਡਾ ਪਤਾ ਹੀ ਲੱਗਦਾ ਕਿਵੇਂ ਦਿਨ ਹੁੰਦਾ ਕਿਵੇਂ ਰਾਤ ਹੁੰਦਾ ਕਈ ਵਾਰ ਕਾਰ ਪੀਣ ਦਾ ਟਾਈਮ ਹੀ ਨੀ ਲੱਗਦਾ ਕਈ ਵਾਰ
ਅੱਛਾ ਟਾਈਮ ਨੀ ਲੱਗਦਾ ਯਾਰ ਪਤਾ ਨੀ ਕਿਉਂ ਮੈਨੂੰ ਏਦਾਂ ਲੱਗਦਾ ਵੀ ਜਿਵੇਂ ਜੁਆਇੰਟ ਫੈਮਿਲੀ ਚ ਜ਼ਿਆਦਾ ਫਾਇਦੇ ਆ। ਹੁਣ ਮੈਂ ਸਿੰਗਲ ਹਨਾ ਮੈਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ ਪਤਾ ਮੈਂ ਚਲੀ ਗਈ ਸੀ ਹਨਾ ਤਿੰਨ ਚਾਰ ਦਿਨ ਪਿੱਛੋਂ ਮੇਰੇ ਹਸਬੈਂਡ ਤੇ ਬੇਟੇ ਤੈਨੂੰ ਰੋਟੀ ਦਾ ਵੀ ਔਖਾ ਹੋਇਆ। ਰੋਟੀ ਦਾ ਹੋਇਆ ਬੇਸ਼ਕ ਬਾਹਰੋਂ ਲਿਆ ਰਹੇ ਆ ਪਰ ਤੰਗ ਹੋਏ ਸਾਰੇ। ਹੁਣ ਮਤਲਬ ਇੱਕ ਲੇਡੀ ਹੁੰਦੀ ਚਲੋ ਰੋਟੀ ਰੋਟੀ ਤਾਂ ਦੇ ਦਿੰਦੀ ਨਾ। ਸਾਫ਼ ਸਫ਼ਾਈ ਵਾਲੀ ਤਾਂ ਲਗਾ ਗਈ। ਇੰਨੇ ਔਖਾ ਏ। ਚਲੋ ਉਹ ਜੁਆਇੰਟ ਫੈਮਲੀ ਦੇ ਆਪਣੇ ਫਾਈਦੇ ਨੇ। ਨੁਕਸਾਨ ਹੈ ਚਲੋ ਚਲੋ ਤੁਹਾਨੂੰ ਇਹ ਤਾਂ ਨੀ ਨਾ ਦਿੱਕਤ ਹੁੰਦੀ ਕਿ ਮੈਂ ਗਈ ਹਾਂ ਤੇ ਰੋਟੀ ਤਾਂ ਮਿਲੇਗੀ ਨਾ ਤੁਹਾਨੂੰ ਪਿੱਛੋਂ ਬੰਦੇ ਨੂੰ ਰੋਟੀ ਤਾਂ ਮਿਲੇਗੀ ਹਾਂ ਹਨਾ ਰੋਟੀ ਨੀ ਬਾਕੀ ਦੇਖੋ ਫਾਇਦੇ ਨੁਕਸਾਨ ਸਾਰੀ ਸਾਰੀਆਂ ਚੀਜ਼ਾਂ ਦੇ ਆ ਹਨਾ ਫੈਮਿਲੀ ਦੇ
ਹਾਂਜੀ ਇਹ ਤਾਂ ਹੈ।
ਇੰਨਾ ਔਖਾ ਹੁੰਦਾ ਉਵੇਂ ਤੁਹਾਨੂੰ ਜੁਆਇੰਟ ਚ ਔਖਾ ਹੁੰਦਾ ਵੀ ਜਿਵੇਂ ਆਪਾਂ ਇੱਕ ਨੇ ਚੀਜ਼ ਲਿਆਂਦੀ ਤੇ ਦੂਜਾ ਕੇਗਾ ਮੇ ਵਾਸਤੇ ਨੀ ਆਈ ਹਨਾ। ਥੋੜ੍ਹਾ ਇਹ ਫ਼ਰਕ ਪੈ ਜਾਂਦਾ ਬੱਚਿਆਂ ਚ ਰਿਸ਼ਤਿਆ
ਹੂੰ ਕਈ ਵਾਰ ਥੋੜਾ ਹੁੰਦਾ ਨਾ ਵੀ ਬਜਟ ਵੀ ਨੀ ਹੁੰਦਾ ਵੈਗਾ ਵੀ ਸਭ ਦੇ ਲਈ ਹੋ ਸਕੇ। ਉਹਨੇ ਫਿਰ ਪੋਸੀਬਲ ਨੀ ਹੁੰਦਾ ਹੈਗਾ ਬਜਟ ਦੇ ਹਿਸਾਬ ਨਾਲ ਹਨ। ਹੂੰ ਹੋਰ ਥੋੜਾ ਬੱਚਿਆਂ ਨੂੰ ਜ਼ਿਆਦਾ ਜ਼ਿਆਦੀ ਮਿਲ ਜਾਂਦੀ ਉਹ ਦਾਦਾ ਦਾਦੀ
ਹਾਂ ਜ਼ਿਆਦਾ ਉਹ ਕਰਦੇ ਆ ਪਰ ਕਈ ਵਾਰੀ ਮੈਂ ਦੇਖਿਆ ਜਿਵੇਂ ਪੜ੍ਹਦੇ ਵੀ ਨੀ ਤੇ ਕਈ ਵਾਰੀ ਇਹ ਦੇਖਿਆ ਜਿਵੇਂ ਚਾਚੇ ਤਾਇਆਂ ਚ ਵੀ ਜਿਵੇਂ ਹੁੰ ਪਿਆਰ ਬੇਸ਼ੱਕ ਹੁੰਦਾ ਪਰ ਜਦੋਂ ਆਪਣੇ ਬੱਚਿਆਂ ਦੀ ਵਾਰੀ ਆਦੀ ਹੈ ਤੇ ਰੂਲ ਵੀ ਅਲੱਗ ਹੋ ਜਾਂਦੇ ਆ ਮੈਨੂੰ ਮੈਂ ਦੇਖਿਆ ਬਾਕੀ ਮੈਨੂੰ ਪਤਾ ਕਿਉਕਿ ਦੇਖੋ ਮੈਂ ਤੇ ਕੱਲੀ ਹਾਂ ਮੈਂ ਤੇ ਪੇਕਿਆਂ ਚ ਮੇਰੇ ਤੇ ਤਾਏ ਚਾਚੇ ਬੱਚੇ ਸੀਗੇ ਪੰਜ ਛੇ ਹਨਾ। ਬੇਸ਼ੱਕ ਅਸੀਂ ਮਤਲਬ ਇਕੱਠੇ ਨਹੀਂ ਲੈਂਦੇ ਮਤਲਬ ਕਿਚਨ ਅਲੱਗ ਅਲੱਗ ਹੈ, ਘਰ ਸਭ ਤੋਂ ਅਲੱਗ ਪਿਆ ਹਨਾ, ਬਟ ਤੁਸੀਂ ਦੇਖਿਆ ਕਿ ਆਪਣੀ ਵਾਲੀ ਰੂਲ, ਸਭ ਦੇ ਚੇਂਜ ਹੁੰਦੇ ਦੇਖ ਖਿਆ ਮੈਂ, ਮਤਲਬ ਕਿਸੇ ਦੇ ਬੱਚਿਆ ਬਾਰੇ ਕਿਸੇ ਦੇ ਕਿਸੇ ਦੇ ਰੋਲ। ਕੁ ਕੁਛ ਹੋ ਜਾਂਦੇ ਆ, ਹਨਾ।
ਹੂੰ, ਇਹ ਤਾਂ ਹੁੰਦਾ ਹੀ ਹੁੰਦਾ ਹੈ।
ਤੇ ਜੁਆਇੰਨ, ਫੈਮਿਲੀ ਚ ਇਹ ਹੈ ਵੀ ਕੰਮ ਵੱਧ ਜਾਂਦਾ ਹੈ। ਰੋਟੀ ਪਾਣੀ ਦਾ, ਕਿੱਥੇ ਬੰਦੇ ਨੇ ਆਪਣੀ ਖਾ ਕੇ। ਨੀ ਬੇੜ ਦੇਣੀ ਹੈ, ਆਰਾਮ ਨੀ ਮਿਲਦਾ, ਹੂੰ ਆਪਾਂ ਕਿਸੇ ਨੂੰ ਕਹਿ ਵੀ ਨੀ ਸਕਦੇ ਕਿ ਤੂ ਕੇ ਤੂੰ ਕਰ ਹੈਨਾ, ਮਤਲਬ ਹਾਂ ਮੈਂ ਨੀ ਕਰਨਾ ਭਾਂਡੇ ਵੱਧ ਜਾਂਦਾ ਕੱਪੜਾ ਵੱਧ ਜਾਂਦਾ। ਕਈ ਥਾਂ ਤੇ ਹਸਬੈਂਡ ਵੀ, ਹਾਂਜੀ ਹਸਬੈਂਡ ਨਾ ਕਈ ਵਾਰੀ ਸਾਈਡ ਨਹੀਂ ਲੈ ਸਕ ਦੇ ਲੱਗਦਾ ਹੈ ਨਾ ਇਹ ਵੀ ਦਿੱਕਤ ਆਉਂਦੀ ਹੈ, ਹਸਬੈਂਡ ਵੀ ਸਾਈਡ ਨੀ ਲੈ ਸਕਦੇ ਹੂੰ ਮੈਂ ਦੇਖਿਆ ਨਾ ਮੇਰੀ ਇੱਕ ਫਰੈਂਡ ਸੀ ਮਤਲਬ ਉਹਦੇ ਬੇਬੀ ਹੋਇਆ ਹੈਨਾ, ਬੇਬੀ ਹੋਇਆ ਤੇ ਚਲੋ ਕੇਅਰ ਤਾਂ ਹੋਈ ਉਸ ਦੀ ਪਰ ਫਿਰ ਬਾਅਦ ਵਿੱਚ ਉਹ ਕਹਿੰਦੇ ਜੀ ਤੂੰ ਵੀ ਕੰਮ ਕਰ, ਉੱਠ ਕੇ ਚਾਹੇ ਬੱਚਾ ਰੋ ਰਿਹਾ ਹੈ, ਪਰ ਦੇਖੋ ਜੇ ਜੁਆਇੰਟ ਫੈਮਿਲੀ ਤੇ ਬੱਚਾ ਫੜੋ ਨਾ, ਤੁਸੀਂ ਉਸ ਹੈਨਾ ਬੱਚੇ ਨੂੰ ਛੱਡ ਕੇ ਦੇਖੋ ਤੁਸੀਂ ਕਿਸ ਤਰ੍ਹਾਂ ਕੰਮ ਕਰ ਸਕਦੀ ਆ ਉਹ ਮੈਂਟੈਲਿਟੀ ਹੈਨਾ, ਕਈਆਂ ਦੇ ਸਿਸਟਮ ਨਹੀਂ ਮੈਂ ਦੇਖਿਆ ਹੂੰ ਕਿਤੇ ਦੇਖੋ ਸਿੰਗਲ ਫੈਮਲੀ ਚ ਵੀ ਦੇਖੋ ਪਰੇਸ਼ਾਨੀ ਹੈ, ਹਸਬੈਂਡ ਵੀ ਨੀ ਸਮਝਦੇ ਵੀ ਮੇਰੀ ਕੋਲ ਹੈ, ਨਾ ਉਹਦੇ ਬੇਬੀ ਹੋਇਆ ਨਹੀਂ ਜੀ ਤੂੰ ਰੋਟੀ ਬਣਾ ਚਾਹੇ ਬੱਚਾ ਰੋ ਰਿਹਾ ਵੀ ਹੈ। ਐਕਚੁਲੀ ਸਮਝੋ ਬੱਚਾ ਰੋ ਰਿਹਾ, ਉਹ ਰੋਟੀ ਕਿਵੇਂ ਬਣਾਏਗੀ, ਹੈਨਾ ਇਹੀ ਅਗਰ ਦਾਦਾ ਦਾਦੀ ਵੀ ਹੁਣ। ਸਪੋਸ ਬੱਚਾ ਸਾਂਭਿਆ ਹੋਵੇ, ਫੇਰ ਚਲੋ ਆਪਾਂ ਨੂੰ ਦਿੱਕਤ ਨੀ ਆਉਂਦੀ, ਬੱਚੇ ਨੂੰ ਤਾਂ ਦੇਖ ਲੈਂਦਾ ਨਾ ਹੁਣ ਬੱਚਾ ਦੇਖੇਗਾ ਕਿ ਬੰਦਾ ਰੋਟੀ ਬਣਾਏਗਾ। ਇਹ ਚੀਜ਼ ਅੰਡਰਸਟੈਂਡ ਕਰਨੀ ਚਾਹੀਦੀ ਹੈ ਨਾ ਬੜੀ ਦਿੱਕਤ ਆਂਦੀ ਹੈ ਦੇਖੋ ਜੀ ਫੇਰ ਫੈਮਲੀਆਂ ਵਿੱਚ ਸਿੰਗਲ ਵਾਲੇ ਵੀ ਰੋ ਰਹੇ ਆ ਜੁਆਇੰਟ ਵਾਲੇ ਵੀ ਰੋ ਰਹੇ ਆ। ਸਿੰਗਲ ਫੈਮਿਲੀ ਦੀ ਆਪਣੀਆਂ ਦਿਕਤਾਂ ਨੇ ਬਾਕੀ ਵਧੀਆ ਪਿਆਰੇ ਪਰਿਵਾਰ ਚ ਅਗਰ ਪਿਆਰ ਹਾਂਜੀ, ਪਿਆਰ ਬਣਿਆ ਰਹੇ ਤਾਂ ਹੋਰ ਬਿਲਕੁਲ ਕਿੰਨਾ ਵਧੀਆ ਲੱਗਦਾ ਚਾਚੇ ਤਾਏ ਕਜ਼ਨਸ ਇੰਨਾ ਪਿਆਰ ਹੁੰਦਾ ਹੁਣ ਮੈਨੂੰ ਤਾਏ ਚਾਚੇ ਦੇ ਬੱਚਿਆਂ ਨਾਲ ਬੜਾ ਪਿਆਰ ਸੀ ਜਦੋਂ ਮੈਂ ਵਿਆਹੀ ਆਈ ਤੇ ਮੇਰੀ ਸਿੰਗਲ ਫੈਮਿਲੀ ਐ। ਮੈਂ ਮੈਂ ਕੱਲੀ ਆ ਮੇਰਾ ਕੋਈ ਦੇਰ ਜੇਠ ਨੀ ਨਨਾਣ ਹੀ ਮਤਲਬ ਜੋ ਜਿਵੇਂ ਵੀ ਹੈ ਹਨਾ। ਤੇ ਸਾਨੂੰ ਦਿੱਕਤ ਆਂਦੀ ਐ ਹੁਣ ਅਸੀਂ ਦਿਨ ਤਿਉਹਾਰ ਇੰਨੇ ਅੱਛੀ ਤਰ੍ਹਾਂ ਨਹੀਂ ਮਨਾ ਪਾਂਦੇ।
ਸਹੀ ਗੱਲ ਆ ਤਿੰਨ ਚਾਰ ਬੰਦਿਆਂ ਚ ਗਿਆ ਚਾਰ ਪੰਜ ਬੰਦਿਆਂ ਚ ਮਤਲਬ ਕਿਆ ਇੰਜੋਏ
ਕਹਿਣਾ ਜੇ ਕਿੱਥੇ ਹੁੰਦਾ ਕਿੱਥੇ ਲੋਹੜੀ ਹੁਣ ਜਿਵੇਂ ਲੋਹੜੀ ਹੈ ਮੈਨੂੰ ਲੋਹੜੀ ਹੁੰਦਿਆਂ ਵੀ ਇਕੱਠੀ ਮਨਾਈ ਜਾਵੇ ਹਨਾ ਡੀ ਜੇ ਲੱਗੇ ਗਿਆ ਵੀ ਇਕੱਠੇ ਤਾਏ ਚਾਚੇ ਰਿਸ਼ਤੇਦਾਰ ਇੱ ਕੱਠੇ ਬੈਠੇ ਆ ਹੁਣ ਮੈਂ ਦੇਖਦੀ ਆ ਹਰ ਇੱਕ ਦੇ ਬੂਹੇ ਦੇ ਅੱਗੇ ਵੱਖ ਵੱਖਰੀ ਲੋਹੜੀ ਬਾਲਦੇ ਐ। ਹਨਾ ਮੈਂ ਉਹ ਪਿਆਰ ਘਟਦਾ ਜਾ ਰਿਹਾ। ਦਾਰਾਂ ਚ ਮਹੱਲੇਦਾਰਾਂ ਚ ਪਰਿਵਾਰ
ਹੂੰ, ਸਾਡੇ ਵੀ ਛੋਟੇ ਹੁੰਦੇ ਸੀ ਅਸੀਂ ਸਾਡੇ ਚਾਏ ਚਾਚੇ ਮਤਲਬ ਅ ਅੜ ਅਸੀਂ ਪੜੋਸੀ ਵੀ ਕੱਠ ਇਕੱਠੇ ਹੋ ਜਾਂਦੇ ਮਤਲਬ ਇੰਨੇ ਉੱਚੀ ਹੋ ਜਾਂਦੀ ਕਿਸੇ ਨੇ ਲੱਕੜਾਂ ਲਿਆਣੀਆਂ ਕਿਸੇ ਕਿਸੇ ਨੇ ਪਾਥੀਆ। ਲਿਆਣੇ ਕਿਸੇ ਨੇ ਕੁੱਛ ਲਿਆਣਾ ਸਮਾਨ ਹਨਾ। ਗੱਤੇ ਗੁੱਤੇ ਲਗਾਉਣੇ ਮਤਲਬ ਇੰਨੀ ਉੱਚੀ ਲੋਹੜੀ ਬਾਲਦੇ ਹੁੰਦੇ ਸੀ। ਅਸੀਂ ਜਿਵੇਂ ਟੀ ਵੀ ਚ ਦਿਖਾਉਂਦਾ।
ਹਾਂਜੀ, ਹਾਂਜੀ, ਹਾਂਜੀ ਕਈ ਥਾਵਾਂ ਤੇ ਤਾਂ ਬਿਲਕੁਲ, ਕਈ ਥਾਵਾਂ ਤੇ ਦੇਖੋ ਹੋਏਗਾ ਬਟਸ ਮੈਂ ਦੇਖਿਆ ਜੋ ਆਪਣੇ ਮਤਲਬ ਮਤਲਬ, ਮੈਂ ਰਿਸ਼ਤੇ ਟੁੱਟਦੇ ਹੀ ਦੇਖੇ ਆ। ਹਾ ਬਾਕੀ ਮੈਨੂੰ ਪ ਤਾਂ ਨੀ ਹਨਾ ਵੀ ਹਰ ਇੱਕ ਦੀ ਐ ਫੈਮਿਲੀ ਚ ਕੀ ਹੋ ਰਿਹਾ? ਮਤਲਬ ਹਰ ਇੱਕ ਦੇ ਬੂਹੇ ਦੇ ਅੱਗੇ ਵੱਖਰੀ ਲੋਹੜੀ ਮੈਨੂੰ ਤਾਂ ਉਹ ਵਧੀਆ ਲੱਗਦਾ ਹੈ, ਆਸ ਪੜੋਸ ਇਕੱਠੇ ਬੈਠੇ ਤੇ ਹੁਣ ਇੱਕ ਫੈਮਿਲੀ ਦੀ ਤਰ੍ਹਾਂ ਹਨਾ, ਬਹੁਤ ਪਿਆਰ ਪਿਆਰ ਹੋਣਾ ਚਾਹੀਦਾ। ਕੋਈ ਦੁੱਖ- ਸੁੱਖ ਹੁੰਦਾ ਨਾ ਮਿੰਟ ਚ
ਹੂੰ, ਭੱਜਿਆ ਜਾਂਦਾ ਨਹੀਂ ਕਹੀਦਾ ਪੜੋਸੀ ਵੀ ਮਤਲਬ ਇੰਨੇ ਵਧੀਆ ਰਿਸ਼ਤੇਦਾਰਾਂ ਦੀ ਤਰ੍ਹਾਂ ਆਪਸ ਵਿੱਚ ਵਰਤਦੇ ਆ।
ਬਿਲਕੁਲ ਇਹੋ ਜਿਹੀ ਹੁੰਦੀ ਆ, ਹੁਣ ਫਰੈਂਡ ਸਰਕਲ ਚ ਵੀ ਬਹੁਤ ਹਾਂ ਹੁਣ ਸਾਡਾ ਫਰੈਂਡ ਸਰਕਲ ਬਹੁਤ ਅੱਛਾ ਹੈ, ਜੇ ਮੇਰੀ ਰਿਸ਼ਤੇਦਾਰੀ ਨੀ ਹੈ ਨਾ ਤੇ ਮੇਰਾ ਫਰੈਂਡ ਸਰਕਲ ਬਹੁਤ ਅੱਛਾ ਹੈ। ਵੀ ਕੋਈ ਵੀ ਪ੍ਰੋਬਲਮ ਹੁੰਦੀ ਹੈ, ਮਿੰਟ ਵਿੱਚ ਮੇਰੀ ਫਰੈਂਡ ਆ ਜਾਂਦੀਆ। ਘਰ ਮਿੰਟ ਚ ਮੈਨੂੰ ਲੈ ਜਾਂਦੀਆ ਜਾਂ ਕਰ ਦਿੰਦੀਆਂ ਫੈਮਿਲੀ ਵਰਗੇ ਹੀ ਹੁੰਦੇ ਹੈ, ਹਾਂਜੀ- ਹਾਂਜੀ ਨਹੀਂ ਪਿਆਰ ਹੋਣਾ ਬਹੁਤ ਜ਼ਰੂਰੀ ਹੈ, ਫੈਮਲੀ ਚ ਹੂੰ ਚਲੋ ਤੁਸੀ ਤਾਂ ਲਗੇ ਕੀ ਓਹ ਅਗਰ ਜੁਆਇੰਟ ਫੈਮਿਲੀ ਹੈ ਤਾਂ ਹੂੰ ਕਿੱਥੇ ਜਾਣਾ ਹੈ ਤੇ ਦੋ ਤਿੰਨ ਪਤਾ ਕੀ ਹੈ, ਅਸਰ ਪੈਂਦਾ ਬੜਾ ਰੋਅਬ ਪੈਂਦਾ ਵੀ ਇਹ ਲੋਕ ਇਕੱਠੇ ਆ, ਭੈਣ-ਭਰਾ ਇਕੱਠੇ ਹੈਂ ਕੋਈ ਸਾਡੇ ਵੱਲ ਦੇਖ ਨੀ ਸਕਦਾ ਅੱਖ ਚੱਕ ਕੇ। ਇਹ ਥੋੜਾ ਫ਼ਰਕ ਪੈਂਦਾ ਨਾ ਇਹਨਾਂ ਚ ਚੀਜ਼ਾਂ ਦਾ ਵੀ ਇਹਨਾਂ ਚੀਜ਼ਾਂ ਦਾ ਵੀ ਫ਼ਰਕ ਪੈਂਦਾ। ਹੂੰ, ਤੁਹਾਡੇ ਬੱਚੇ ਖੁਸ਼ ਰਹਿੰਦੇ ਤਾਏ ਚਾਚਿਆਂ ਨਾਲ ਮਤਲਬ ਫੈਮਲੀਆਂ ਨਾਲ
ਸਾਨੂੰ ਪਤਾ ਨੀ ਲੱਗਦਾ ਸਾਡੇ ਬੱਚੇ ਕਿੱਧਰ ਆ ਕਿੱਧਰ ਨਹੀਂ ਆ, ਕਦੇ ਉਹਦੇ ਰੂਮ ਵਿੱਚ ਤੇ ਵੜਗੇ ਕਦੇ ਓ ਰੂਮ ਵਿੱਚ ਕਦੇ ਮੇਰੇ ਰੂਮ ਵਿੱਚ ਆ ਕੇ ਖਿਲਾਰਾ ਪਾਤ ਬੱਚੇ ਬੱਸ ਇਹ ਵੀ ਚੱਲਦਾ ਰਹਿੰਦਾ। ਕੋਈ ਕੁਛ ਕਹਿੰਦਾ ਵੀ ਨੀ ਵੀ ਚਲੋ ਬੱਚੇ ਆ ਛੋਟੇ ਆ ਹਜੇ ਹੂੰ
ਚਲੋ ਵਧੀਆ ਗੱਲ ਹੈ।
ਜਾਂਦੇ ਆ ਬੱਚੇ ਫੇਰ ਬਿਗੜ ਜਾਂਦੇ ਆ ਮੰਮੀ ਨੂੰ ਫੇਰ ਸਮਝਦੇ ਨੀ ਨਾ ਕੁਛ ਉਹ ਕਿਉਂਕਿ ਜੇ ਮੰਮੀ ਨੇ ਡਾਂਟਦਾ ਫੇਰ ਦਾਦਾਦੀ ਕੋਲ ਚਲੇ ਗਏ ਦਾਦਾ ਦਾਦੀ ਨੇ ਕੁੱਛ ਕਹਿਤਾ ਫਿਰ ਮੰਮੀ ਕੋਲ ਆ ਗ ਫਿਰ ਪਾਪਾ ਕੋਲ ਚਲੇ ਗਏ ਚਾਚਾ-ਚਾਚੀ ਕੋਲ
ਦਾਦਕੇ-ਨਾਨਕੇ ਤਾਂ ਬੜਾ ਪਿਆਰ ਕਰਦੇ ਨੇ ਬੱਚਿਆਂ ਨੂੰ ਨੂੰ ਪ ਤੋਤਾ ਪੋਤਾ ਪੋਤਾ ਕੀ ਹੈ ਬੜੀ ਜਾਨ ਹੁੰਦੀ ਹੈ
ਹਮ
ਵਧੀਆ ਚਲੋ ਕਈ ਵਾਰੀ ਜਿਵੇਂ ਬੰਦਾ ਬਿਮਾਰ ਹੋ ਗਿਆ ਨਾ ਦੁੱਖ ਸੁੱਖ ਵੇਲੇ ਕਲੋ ਕੰਮ ਆਈ ਜਾਂਦਾ ਕੋਈ ਨਾ ਕੋਈ ਰੋਟੀ ਪਾਣੀ ਪੁੱਛ ਲੈਂਦਾ ਨਹੀਂ ਤਾਂ ਬੰਦੇ ਨੂੰ ਕੋਈ ਨੀ ਪੁੱਛਣ ਵਾਲਾ ਹੂ ਤਾਂ
ਚਲ ਲੋਕ ਉਹਨੂੰ ਦੇਖੇ ਨਾ ਹੁਣ ਤਾਂ ਦੇਖੋ ਇਹ ਟਰੈਂਡ ਚੱਲਦਾ ਫੈਮਲੀ ਮੈਨੂੰ ਤਾਂ ਲੱਗਦਾ ਵੀ ਫੈਮਿਲੀ ਰਹੀ ਹੋਣੀ ਹੁਣ ਦੇਖੋ ਜੇ ਆਪਣੇ ਏਰੀਏ ਵਿੱਚ ਦੇਖੀਏ। ਕੀ ਆਪਾਂ ਪੰਜਾਬੀ ਲੋਕਾਂ ਦੇ ਦੇਖੀਏ ਤਾਂ ਹਰੇਕ ਇੱਕ ਕੈਨੇਡਾ ਤੁਰ ਪੈਂਦਾ ਹਨਾ ਬਾਹਰ ਫੋਰਨ ਕੰਟਰੀ ਚ ਤੁਰ ਪੈਂਦਾ
ਉਹੀ ਤਾਂ ਮੈਂ ਤੁਹਾਨੂੰ ਦੱਸਦੀ ਉੱਥੋਂ ਦੀ ਹਾਂਜੀ ਮੈਂ ਉਦੋਂ ਦੀ ਉੱਥੇ ਦੀ ਕੰਡੀਸ਼ਨ ਦੱਸੀ ਹੈ ਜੋ ਮੈਂ ਦੱਸੀ ਨਾ ਕਿ ਉਹਦੀ ਬੇਬੀ ਵੀ ਉਹ ਕਹਿੰਦਾ ਕਿ ਰੋਟੀ ਬਣਾ ਚਾਹੇ ਬੱਚੇ ਚਾਰ ਹੋ ਰਿਹਾ ਪਰ ਦੇਖੋ ਹੁਣ ਉੱਥੇ ਨੀ ਨਾ ਹੈਗਾ ਹੁਣ ਕੋਈ ਮਦਰ ਪਹੁੰਚੇ ਕਿ ਛੇ ਮਹੀਨੇ ਲਈ ਪਹੁੰਚੇਗੀ ਦਾਦੀ ਪਹੁੰਚੇਗੀ ਛੇ ਮਹੀਨੇ ਦੀ ਆਏਗੀ ਹਨਾ ਦੇਖਣਾ ਤੇ ਮਾਂ ਮਤਲ ਹਸਬੈਂਡ ਵਾਈਫ ਨੇ ਨਾ ਬਟ ਨਾ ਤੁਸੀਂ ਯਕੀਨ ਮੰਨੋਗੇ ਨਾ ਬਾਹਰ ਵੀ ਅੰਡਰ ਸਟੈਂਡਿੰਗ ਹੈ ਨਹੀਂ ਹੈ। ਇਹ ਤਾਂ ਸਾਨੂੰ ਸਿਰਫ਼ ਦਿਖਦਾ ਹੈ। ਬੱਚਿਆਂ ਚ ਹਸਬੈਂਡ ਵਾਈਫ ਚ ਬੜੀ ਔਖੀ ਇੰਡਸ ਸਟੈਂਡਿੰਗ ਹੋ ਰਹੀ ਹੈ ਖਾਸ ਕਰ ਜਦੋਂ ਬੱਚਾ ਹੋ ਰਿਹਾ ਹੈ। ਕਿਉਂਕਿ ਦੇਖੋ ਆਦਮੀ ਵੀ ਆਪਣੀ ਥਾਂ ਤੇ ਸਹੀ ਐ ਉਹ ਥੱਕਿਆ ਆਇਆ ਉਹਨੂੰ ਰੋਟੀ ਚਾਹੀਦੀ ਹੈ। ਪਰ ਇਧਰੋਂ ਵਾਈਫ ਵੀ ਸੱਚੀ ਨਾ ਬੱਚਾ ਸਾਂਭਿਆ ਉਹਨੂੰ ਰੋਟੀ ਦਾ ਮ ਮੌਕਾ ਹੀ ਨਹੀਂ ਮਿਲ ਰਿਹਾ ਬੱਚਾ ਦੇ ਹੀ ਨਹੀਂ ਰਿਹਾ। ਬੱਚਾ ਉਹ ਦਿਖ ਹੀ ਨਹੀਂ ਰਿਹਾ। ਮੈਂ ਕੰਡੀਸ਼ਨ ਦੇਖ ਰਹੀ ਹਾਂ ਨਾ ਮੇਰੇ ਨੋਨ ਪਿੱਛੋਂ ਹੀ ਹੋ ਰਹੀ ਹੈ। ਮੈਨੂੰ ਖੁਦ ਨੂੰ ਪਰੇਸ਼ਾਨੀ ਹੋ ਰਹੀ ਹੈ ਉਹਦੀ ਹਾਲਤ ਦੇਖ ਦੇਖ ਕੇ ਪਰ ਅਸੀਂ ਕਹਿਨੇ ਆ ਕਿ ਬੱਚਾ ਇੰਡੀਆ ਭੇਜ ਦੋ ਬੱਚਾ ਮਾਂ ਤੋਂ ਬਿਨਾਂ ਕਿਵੇਂ ਰਹੇਗਾ।
ਹਾਂ ਸਹੀ।
ਤਾਂ ਹੀ ਕਹਿੰਦੇ ਆ ਨਾ ਚਾਚੇ ਤਾਏ, ਦਾਦਾ, ਦਾਦੀਆਂ ਚ ਬੱਚਾ ਪਲਦਾ ਨਾ ਬੜਾ ਫ਼ਰਕ ਪੈਂਦਾ ਜੀ। ਇਕੱਲਾ ਬੱਚਾ ਅੱਗੋਂ ਡਿਪਰੈਸ਼ਨ ਦਾ ਵੀ ਸ਼ਿ ਕਾਰ ਹੁੰਦਾ।
ਡਿਪਰੈਸਡ ਹੁੰਦੇ ਨੇ ਬੱਚੇ ਹਮ ਅੱਜ ਕੱਲ ਜਿਹੜੀਆਂ ਨਿਊਕਲੀਅਰ ਫੈਮਲੀਸ ਆ ਉਹਦੇ ਵਿੱਚ ਹੁਣ ਬੱਚਿਆਂ ਨੂੰ ਕਿਉਂ ਨੀ ਬੇ ਬੱਚਿਆਂ ਨੂੰ ਅਕਲ ਆ ਰਹੀ ਕਿਉਂਕਿ ਬੱਚਾ ਸਿੱਖਦੇ ਹੀ ਨੀ ਹੈਗੇ ਕਿਸੇ ਦਾਦਾ ਦਾਦੀ ਤੋਂ ਕਹਾਣੀਆਂ ਸੁਣਦੇ ਨੇ ਹਾਂ, ਕਹਾਣੀਆਂ ਸੁਣਦੇ ਨੇ ਗੱਲਾਂ ਸੁਣਦੇ ਨੇ।
ਘਰ ਹੈ ਨੀ ਦਾਦਾ ਦਾਦੀ ਅ ਚਲੋ ਕਾਫੀ ਪਹਿਲਾਂ ਹੀ ਦਾਦੀ ਦੀ ਡੈਥ ਹੋ ਗਈ। ਦਾਦਾ ਜੀ ਨੂੰ ਬੱਚੇ ਬੈਠਦੇ ਹੀ ਨਹੀਂ ਸੀ।
ਹਾਂ, ਦੇਖੋ ਬੱਚੇ ਸਾਖੀਆਂ ਸੁਣਦੇ ਨੇ ਕਿੰਨਾ ਕੁੱਛ ਸੁਣਦੇ ਨੇ ਉਹਨਾਂ ਤੋਂ ਕਿੰਨਾ ਕੁਛ ਸਿੱਖਦੇ ਨੇ ਕਿੰਨੇ ਗੁਣ ਆਂਦੇ ਨੇ ਉਹਨਾਂ ਅੰਦਰ ਬੱਚਿਆਂ ਦੇ ਹਾਂ ਗੁਣ ਆਉਂਦੇ ਨੇ ਬੱ ਬੱਚਿਆਂ ਦੇ ਅੰਦਰ ਕਿੰਨੇ ਉਹੀ ਗੱਲ ਆ ਨਾ।
ਹੁਣ ਵੀ ਨੀ ਕੋਈ ਸੁਣਦੇ ਬੱਚੇ। ਪਤਾ ਹੁਣ ਆ ਜਿਵੇਂ ਹੁਣ ਹ ਹਰ ਕੋਈ ਕੰਮ ਚ ਬਿਜੀ ਹੈ ਕਿਸੇ ਕੋਲ ਦੋ ਬੰਦਾ ਕਮਾਏਗਾ ਤੇ ਖਾਏਗਾ। ਹਨਾ ਆਏਗਾ ਤੇ ਸੋਜੇਗਾ ਕਹਾਣੀਆਂ ਕੀ ਸੁਣਨੀਆਂ ਅੱਜ ਕੱਲ ਮੋਬਾਇਲਾਂ ਚ ਹੀ ਲੰਘ ਰਹੀ ਜ਼ਿੰਦਗੀ। ਉਹੀ ਦੱਸਣਗੇ ਕਹਾਣੀਆਂ ਚਲੋ ਵਧੀਆ ਪਰ ਮੈਂ ਹਜੇ ਵੀ ਕਹਿੰਦੀ ਆਂ ਜੋ ਸੁੱਖ ਜੋ ਮਜਾ ਫੈਮਲੀ ਨਾਲ ਐ ਨਾ। ਮਤਲਬ ਤਾਏ ਚਾਚੇ ਇਕੱਠੇ ਆ ਨਾ ਉਹ ਕਿਤੇ ਨੀ ਕਿ ਮੈਂ ਰਹੀਆਂ ਪੰਜ ਤਾਏ ਚਾਚਿਆਂ ਚ ਮਤਲਬ ਬੜਾ ਮਤਲਬ ਮਜ਼ਾ ਆਂਦੇ ਸੀ ਕਰਜਨ ਚ ਗਾਲ ਕਿਸੇ ਦੂਜੇ ਦੀ ਲੋੜ ਹੀ ਨਹੀਂ ਸੀ ਪੈਣ ਦੀ ਚਲੋ ਜਿਵੇਂ ਚਲੀ ਜਾਂਦਾ ਚਲਾਈ ਜਾਂਦਾ
ਸਹੀ ਗੱਲ ਹੈ। ਸਭ ਵਧੀਆ ਚਲੋ ਫੇਰ ਮਿਲਕੇ ਗੱਲ ਕਰਦੇਿਆਂਨ ਠੀਕ ਹੈ। ਜੀ ਓਕੇ ਸਤਿ ਸ੍ਰੀ ਅਕਾਲ ਜੀ।